ਹੂੰ।
ਹੈਲੋ।
ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਹੋਰ ਤੁਸੀਂ ਠੀਕ ਓ।
ਹਾਂਜੀ ਮੈਂ ਠੀਕ ਆਂ। ਤੁਸੀਂ ਸੁਣਾਓ। ਤੁਸੀਂ ਸੁਣਾਓ?
ਅਸੀਂ ਵੀ ਵਧੀਆ ਹੋਰ। ਕੀ ਕਰਦੇ ਪਏ ਸੀ।
ਹੂੰ! ਮੈਂ ਬਸ ਅੱਜ ਬਾਹਰ ਗਲ਼ੀ ਬੈਠੀ ਸੀ ਗਲ਼ੀ 'ਚ।
ਅੱਛਾ ਅੱਛਾ ਹੋਰ ਛੁੱਟੀਆਂ ਖ਼ਤਮ ਹੋ ਗਈਆਂ ਨੇ।
ਹਾਂਜੀ ਛੁੱਟੀਆਂ ਹੋ ਗਈਆਂ ਸਕੂਲ ਦੀ ਖ਼ਤਮ।
ਅੱਛਾ ਅੱਛਾ ਹਾਂਜੀ ਤੇ ਕਿਤੇ ਗਏ ਨੀ ਤੁਸੀਂ ਘੁੰਮਣ।
ਨਾ ਬੱਸ ਬੱਸ ਅਸੀਂ ਇਸ ਵਾਰੀ ਕਿਧਰੇ ਨੀ ਗਏ।
ਹਾਂਜੀ!
ਗਏ ਸੀ ਬੱਸ ਇੱਥੋਂ ਤੱਕ ਗਏ ਸੀ ਪੌਟਾ ਸਾਹਿਬ ਔਰ ਪੌਡਾ ਸਾਹਿਬ।
ਅੱਛਾ ਅੱਛਾ
ਹੋਰ।
ਹੋਰ ਹੋ ਗਿਆ ਛੁੱਟੀਆਂ ਦਾ ਕੰਮ ਜਿਵੇਂ ਇੰਨਾ ਛੁੱਟੀਆਂ ਦਾ ਕੰਮ ਦਿੰਦੇ ਨੇ।
ਛੁੱਟੀਆਂ ਦਾ ਕੰਮ ਤਾਂ ਬਹੁਤ ਜ਼ਿਆਦਾ ਦੇ ਦਿੰਦੇ ਨੇ ਸਕੂਲ ਵਾਲੇ। ਪਰ ਦੇਣਾ ਨੀ ਚਾਹੀਦਾ ਉਹਨਾ ਨੂੰ ਇੰਨਾ ਕੰਮ ਦੇ ਦਿੰਦੇ ਨੇ।
ਹਾਂਜੀ, ਉਹੀ ਹੈ ਨਾ ਬਈ। ਪ੍ਰੈਸ਼ਰ ਇੰਨਾ ਸਾਰੇ ਛੁੱਟੀਆਂ ਹੋਲੀ ਬੰਦਾ ਇੰਜੋਏ ਵੀ ਨਾ ਕਰੇ ਕੁਛ।
ਹੂੰ,
ਤੇ ਫੇਰ ਮਤਲਬ ਐਵੇਂ ਉਹ। ਟੈਨਸ਼ਨ ਹੀ ਹੁੰਦੀ ਹੈ ਵੀ ਕੰਮ ਨੀ ਹੋਇਆ ਛੁੱਟੀਆਂ ਖਤਮ ਹੋਣ ਵਾਲੀਆ ਨੇ ਮਾਰ ਪਏਗੀ ਸਕੂਲ ਚ।
ਹਾਂ- ਹਾਂ, ਟੈਨਸ਼ਨ ਹੋ ਜਾਂਦੀ ਬੜੇ ਬੱਚਿਆਂ ਨੂੰ ਇੰਜੋਏ ਵੀ ਨੀ, ਕਰ ਸਕਦਾ ਬੱਚਾ ਪੜ੍ਹਾਈ ਚ ਧਿਆਨ ਸਾਰਾ‌ ਬਸ, ਪੜ੍ਹਾਈ ਅੱਛੀ ਬਸ ਹੋ ਰਹੀ ਹੈ ਬਸ। ਬੱਚੇ ਤਾਂ ਪੜ੍ਹਦੇ ਹੀ ਰਹੇ ਨੇ ਬਸ ਕਿਧਰੇ ਘੁੰਮਣ ਨਹੀ ਗਏ, ਕਿਧਰੇ ਨਹੀਂ ਗਏ। ਬੋਲਦੇ ਰਹਿਣ ਬੱਚੇ ਕੀ ਕਰਨ।, ਹੈਗੀ ਕਿਧਰੇ ਵੀ ਛੁੱਟੀਆਂ ਚ ਲੈ ਜਾਓ ਠੰਡੇ ਇਲਾਕੇ ਲੈ ਜਾਓ ਕਿਧਰੇ ਪਹਾੜਾਂ 'ਚ।
ਹਾਂਜੀ। ਬਸ ਹੁਣ ਦੇਖੋ ਸਕੂਲ ਵੀ ਪਤਾ ਨੀ ਲੱਗਦਾ ਮਹੀਨੇ ਛੁੱਟੀਆਂ ਕਿੱਥੇ ਗਈਆ ਨੇ। ਸਕੂਲ ਹੁਣ ਖੁੱਲਦੇ ਨੇ ਪਹਿਲੇ ਕੰਮ ਚੱਕ ਕਰਨਗੇ ਇੰਨਾ- ਇੰਨਾ। ਚਾਟ ਦੇਣਗੇ ਚਾਟ ਬਣਾਓ ਮੋਡਲ ਖ਼ਰਚਾ ਵੀ ਇੰਨਾ ਹੋ ਜਾਂਦਾ ਹੈ ਸਭ ਚੀਜ਼ਾਂ ਤੇ।
ਹਾਂ-ਹਾਂ, ਖ਼ਰਚਾ ਹੀ ਬੜਾ ਜ਼ਿਆਦਾ ਵੈਸੇ। ਨੀ ਦੇਣਾ ਚਾਹੀਦਾ ਉਹਨਾਂ ਨੂੰ, ਜਿਹਨੂੰ ਫੇਰ, ਨਾਲੇ ਵੈਸੇ ਗਰਮੀ ਵੀ ਇਨੀ ਵੈਸੇ ਹੁਣ ਸ਼ਾਇਦ ਥੋੜੀਆ ਛੁੱਟੀਆਂ ਪਾ ਦੇਣ ਸਾਨੂੰ ਵੀ ਥੋੜਾ ਰੈਸਟ ਮਿਲ ਜਾਏ।
ਹਾਂਜੀ, ਜਿਵੇਂ ਹੁਣ ਜਿਵੇਂ ਪ੍ਰਿੰਟ ਆਊਟ ਚ, ਕਾਨੇ ਹੁੰਦੇ ਨੇ ਨਾ ਜਿਵੇਂ ਕੰਪਿਊਟਰ ਤੋਂ ਨਿਕਲਵਾ ਕੇ ਜਿਵੇਂ ਸਟੇਸ਼ਨਰੀ ਦੁਕਾਨਾਂ ਤੋਂ। ਤੇ ਹੁਣ ਤੁਸੀਂ ਲਾ ਲਓ ਦਸ ਰੁਪਏ ਪ੍ਰਿੰਟ ਲਾ ਲਓ ਤੁਸੀਂ ਤੇ ਫੇਰ ਹੁਣ ਅਗਰ ਬ ਬੱਚੇ ਨੇ ਦਸ ਪ੍ਰਿੰਟ ਨਿਕਲਵਾਉਣੇ ਨੇ ਤਾਂ ਸੌ ਰੁਪਏ ਲਾ ਲਓ ਐ, ਮੈਂ ਕਿੰਨੇ ਜਿਵੇਂ ਅੱਠ ਵਿਸ਼ੇ ਹੈਗੇ ਨੇ ਸਾਡੇ, ਤੇ। ਦਸ-ਦਸ ਅਗਰ ਤੁਸੀਂ ਸਾਰੇ ਲਈ ਲਾਓ ਤੇ ਕਿੰਨੇ ਦੇਖ ਲਓ ਅੱਸੀ ਹੋ ਗਏ ਹੈ, ਤੇ ਅੱਸੀ ਪ੍ਰਿੰਟ ਸਾਨੂੰ ਇਹੀਓ ਸਾਢੇ ਸੱਤ ਸੌ ਅੱਠ ਸੌ ਰੁਪਏ ਦੇ ਪੈ ਜਾਣਗੇ।
ਹੂੰ।
ਕਿੰਨਾ ਫਾਲਤੂ ਦਾ ਖ਼ਰਚਾ ਹੈਗਾ ਇਹੀਓ ਬਈ ਬੰਦਾ ਥੋੜ੍ਹਾ ਇਨਵੈਸਟ ਕਰੇ ਥੋੜ੍ਹੀ ਸੇਵਿੰਗ ਕਰੇ।
ਹੂੰ-ਹੂੰ।
ਸਕੂਲ ਵਾਲੇ ਵੀ ਬੜਾ ਵੈਸੇ ਪੈਸਾ ਕਰਵਾਉਂਦੇ ਨੇ ਬਰਬਾਦ ਇਹ ਸਭ, ਬਸ ਉਹਨਾ ਨੇ ਰੱਦੀ ਚ ਹੀ ਸੁੱਟਣਾ ਏ ਕੋਈ ਕੰਮ ਨੀ ਹੈਗਾ।
ਹੂੰ।
ਜਿਵੇਂ ਉਹਨਾਂ ਨੂੰ ਨਾ ਇਹ ਦੇਣਾ ਚਾਹੀਦਾ ਵੀ ਜਿਵੇਂ ਜੀ ਕਲਾਸ ਵਿੱਚ ਜਿਹੜਾ-ਜਿਹੜਾ ਕੰਮ ਕਰਾਇਆ ਵੇ ਉਹ ਯਾਦ ਕਰੋ ਜਿਵੇਂ ਤੁਹਾਨੂੰ ਪੇਪਰ ਚ ਵੀ ਅਸਾਨੀ ਹੋਏ ਜਿਹਦੇ ਨਾਲ।
ਹੂੰ-ਹੂੰ, ਹਾਂ।
ਜੀ ਵੇਖ ਲਓ ਜਿਵੇ ਹੁਣ ਵੈਨ ਆਟੋ ਵਾਲੇ ਹੈ ਗਏ ਨੇ ਇਥੇ ਸਾਡੇ ਇਧਰ ਨਾ ਪਿਛਲੇ ਸਾਲ ਕੰਜਕਾਂ ਵਾਲੇ ਦਿਨ ਇਕ ਕੁੜੀ ਵਿਚਾਰੀ ਓਟੋ ਥੱਲਿਆ ਆ ਗਈ ਸੀ।
ਅੱਛਾ।
ਬਸ ਬੜੇ ਹਾਦਸੇ ਹੁੰਦੇ ਨੇ ਸਕੂਲ ਇਕ ਤੇ ਟਰ ਹੀ ਕਿੰਨਾ ਤਿੰਨ ਚਾਰ ਸਕੂਲ ਇਕ ਜਗਾ ਇਕੱਠੇ,
ਹੂੰ-ਹੂੰ, ਸੁਣ ਕੇ ਡਰ ਲਗਦਾ ਬੱਚਿਆਂ ਨੂੰ ਤਾਂ ਕੁਛ ਨਾ ਹੋਵੇ। ਤੇ ਕਿਸੇ ਦੇ ਬੱਚੇ ਨੂੰ ਕੁਛ ਨਾ ਹੋਏ ਬਸ।
ਹਾਂਜੀ।
ਬਈ ਸਕੂਲ ਵਾਲੇ ਵੇਸੇ ਜਿਆਦਾ ਹੀ ਕਮਾਈ ਹੈਗੀ ਸਕੂਲ ਵਾਲਿਆਂ ਨੂੰ ਵੇਖਿਆ ਜਾਵੇ ਤਾਂ। ਫੀਸਾ ਲੈਦੇ ਨੇ ਫੀਸ ਜਰਾ ਨੀ ਘਟਾਉਦੇ ਵੀ ਫੀਸ ਘਟਾ ਲੋ- ਤੇ ਪੂਰੇ ਟਾਈਮ ਤੇ ਉਹਨਾ ਨੂੰ ਫੀਸ ਚਾਹੀਦੀ ਹੈ। ਅਗਰ ਤੁਸੀਂ ਅਸੀਂ ਆਟੋ ਵਾਲਾ ਲਗਾਈਏ ਆਟੋ ਵਾਲੇ ਦਾ ਖਰਚਾ ਕਢੋ ਉਹਨਾ ਨੂੰ ਦਵੋ- ਛੁੱਟੀਆਂ ਦੇਤੇ ਵੀ ਆਟੋ ਵਾਲਾ ਵੀ ਮੰਗਦਾ ਫਿਰ ਇਸ ਕਰਕੇ ਅਸੀਂ ਆਟੋ ਲਗਾਇਆ ਹੀ ਨਹੀ ਫਿਰ ਇਸਵਾਰੀ-
ਹਾਂਜੀ- ਹਾਂਜੀ-
ਚਲੋ ਟਾਈਮ ਪਾਸ ਹੋ ਜਾਦਾ ਕਦੇ ਵੀਈ ਚਾਚੂ ਨਾਲ ਚਲੀ ਜਾਦੀ ਕਦੇ ਆਪ ਛੋੜ ਆਦੇ ਨੇ ਪਾਪਾ ਇਦੇ ਸਕੂਲ ਨੂੰ ਵੀ ਫੀਸਾਂ ਇਨੀ ਸਾਰੀ ਫੀਸਾ ਕਿਤਾਬਾ ਇਨੀ ਮਹਿਗੀਆਂ- ਫਿਰ ਉੱਪਰੋਂ ਗਰਮੀ ਇਨੀ- ਗਰਮੀ 'ਚ ਜਾਣਾ ਸਕੂਲ ਕਿਹੜਾ ਕੋਈ ਏਸੀ ਲਗੇ ਹੋ ਜਾਂ ਕੂਲਰ ਹੈਗੇ ਨੇ ਉਹਨਾ ਨੂੰ ਪਤਾ ਹੈ। ਫੀ- ਫੀਸਾਂ ਪੂਰੀ ਲੈਣੀਆਂ ਇਨੀੇ ਇਨੀਆਂ ਤੇ ਪੱੱਖੇ ਲਗਾਏ ਦੇ ਨੇ ਉਹ ਵੀ ਬੱਚਿਆਂ ਨੂੰ ਗਰਮੀ ਲੱ-
ਹਾਂਜੀ ਉਹ ਤੇ ਕਹਿ ਰਹੀ ਇਹ ਸਕੂਲ ਛੱਡੋ
ਹੂੰ,,, ਕਹਿੰਦੇ ਇਨਵਰਟਰ ਲੱਗ
ਨਹੀਂ- ਨਹੀਂ ਜਨਰੇਟਰ ਤੇ ਹੁੰਦੇ ਨੇ ਸਕੂਲ ਜਿਵੇਂ ਵੱਡੇ ਵੱਡੇ